ਸੁਣਾਓ
ਭਾਜੀੇ ਤੁਹਾਡੀ ਆਵਾਜ਼ ਨੀ ਆ ਰਹੀ ਬਾਹਰ ਜਾਓ। ਭਾੱਜੀ ਅਪਣੇ ਘਰ ਤੋਂ ਥੋੜੀ ਬਾਹਰ ਜਾਓ, ਟਾਵਰ ਕਨੈਕਸ਼ਨ ਲਓ, ਨੈਟ ਨਹੀ ਆਂਦੇ ਪਏ।
ਭਾਜੀ ਸਪੀਕਰ ਕੋਲ ਬੋਲੋ ਥੋੜਾ।
ਆ ਗੀ ਭਾਜੀ ਆਵਾਜ਼।
ਹਾਂਜੀ ਭਾਜੀ ਆ ਗਈ, ਆ ਗਈ ਹੁਣ ਐਵੇਂ ਹੀ ਬੋਲਣਾ ਥੋੜਾ, ਬਾਹਰ ਗਏ ਨਾ ਹੁਣ ਘਰ ਤੋਂ।
ਹਾਂਜੀ।
ਬਾਹਰ ਗਏ ਸੀ ਨਾ ਘਰ ਤੋਂ ਹੁਣੇ, ਆਵਾਜ਼ ਆਈ ਏ ਫਿਰ। ਥੋੜਾ ਤੇਜ਼ ਬੋਲੋ ਭਾੱਜੀ ਸਪੀਕਰ ਕੋਲ, ਤੁਹਾਡੀ ਆਵਾਜ਼ ਬੜੀ ਘਟ ਆਂਦੀ ਏ। ਹੋਰ ਅਪਣਾ ਸੁਣਾਓ ਠੀਕ ਠਾਕ ਜੇ?
ਹਾਂਜੀ- ਹਾਂਜੀ ਵਧੀਆ, ਅੱਜ ਕਿਵੇਂ ਯਾਦ ਕਰ ਲਿਆ ਸਵੇਰੇ?
ਭਾੱਜੀ ਅਪਣਾ, ਮੈਂ ਤੇ ਯਾਦ ਕਰਦਾ ਸੀ ਇੱਕੋ ਦਮ ਤੁਹਾਡਾ ਹੀ ਫੋਨ ਆ ਗਿਆ ਸੀ।
ਹਾਂਜੀ, ਬਸ ਮੈਂ ਸਵੇਰੇ ਜਲਦੀ ਉੱਠ ਗਿਆ ਸੀ ਅੱਜ।
ਅੱਛਾ, ਚਲੋ ਵਧੀਆ।
ਹਾਂਜੀ ਉਸ ਤੋਂ ਬਾਦ ਮੈਂ ਕਿਹਾ, ਭਰਾ ਨੂੰ ਫੋਨ ਈ ਕਰ ਲਈਏ।
ਚਲੋ ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਮੁੰਡੇ ਠੀਕ ਨੇ ਤੁਹਾਡੇ?
ਹਾਂਜੀ- ਹਾਂਜੀ, ਵਧੀਆ ਭਾਣਜੀ।
ਮੁੰਡੇ ਕੀ ਕਰਦੇ ਪਏ ਨੇ?
ਫੇਰ ਭਾੱਜੀ ਤੁਹਾਡੀ ਆਵਾਜ਼ ਨੀ ਆਂਦੀ ਪਈ ਥੋੜ੍ਹਾ ਤੇਜ਼ ਬੋਲੋ।
ਭਾਜੀ ਮੈਂ ਕਿਹਾ, ਦਿੱਲੀ ਹੈਗਾ। ਡਾਕਟਰ।
ਅੱਛਾ।
ਹਾਂਜੀ, ਦੂਜਾ ਹਜੇ ਟੁਵੇਲਥ ਕਰਦਾ ਪੇਆ।
ਅੱਛਾ, ਏ ਤੇ ਬਹੁਤ ਵਧੀਆ ਗੱਲ ਏ, ਬਹੁਤ ਵਧੀਆ ਗੱਲ ਏ, ਏਹ ਤੇ।
ਕੀ ਹੈ।
ਹੋਰ-ਹੋਰ, ਸੁਣਾਓ ਅਪਣਾ ਦਾਦੀ- ਦਾਦਾ ਠੀਕ ਨੇ?
ਹਾਂਜੀ, ਠੀਕ ਏ ਭਾੱਜੀ।
ਚਲੋ ਐਵੇਂ ਈ ਵਧੀਆ ਰਹਣੇ ਚਾਹੀਦੇ ਨੇ। ਮੈਂ ਸੁਣਿਆ ਪਿੱਛੋਂ ਤੁਹਾਡੀ ਵਾਈਫ ਬੜੀ ਬਿਮਾਰ ਹੋ ਗਈ ਸੀ। ਫੂਡ ਪੁਇਜ਼ਨ ਹੋ ਗਿਆ ਸੀ ਉਹਨੂੰ।
ਹਾਂਜੀ- ਹਾਂਜੀ ਭਾੱਜੀ, ਫਾਸਟ ਫੂਡ ਖਾ ਕੇ ਹੋ ਗਿਆ ਸੀ।
ਤੇ ਅਪਣਾ ਦਵਾਈ- ਦੁਵਾਈ ਲੈ ਕੇ ਦਿੱਤੀ ਸੀ ਵਧੀਆ।
ਹਾਂਜੀ -ਹਾਂਜੀ, ਭਾਜੀ।
ਹਾਂਜੀ ਅਰਾਮ ਆ ਗਿਆ ਫੇਰ।
ਹਾਂਜੀ।
ਚਲੋ ਬਹੁਤ ਵਧੀਆ ਗੱਲ ਏ ਆਨਾ ਚਾਹੀਦਾ ਅਰਾਮ ਤੇ ਹੋਰ ਸੁਣਾਓ ਭਾੱਜੀ ਮੈਂ ਕਹ ਰਿਹਾ ਸੀ। ਸੁਨਿਆ ਸੀ ਤੁਸੀਂ ਪਿੱਛੇ ਅਪਨਾ ਜੋ ਅਪਨਾ ਉੱਥੇ ਗਏ ਸੀ ਮਕਰੋੜਗੰਜ ਘੁੰਮ ਕੇ ਆਏ ਹੋ।
ਹਾਂਜੀ ਹਾਂਜੀ ਭਾਜੀ ਫੈਮਲੀ ਨਾਲ ਹੀ ਗਿਆ ਸੀ। ਇਸ ਵਾਰ ਮੈਂ ਤੇ ਕਿਹਾ ਇਕੱਠੇ ਮਨਾਨੇ ਆ।
ਨਹੀ ਭਾਜੀ ਜ਼ਰਾ ਮੈਂ ਵੀ ਅਪਣੀ ਫੈਮਿਲੀ ਨਾਲ ਹੋ ਆਵਾਂ ਇੱਕ ਵਾਰੀ ਫੈਮਿਲੀ ਮਗਰ ਪੈਂਦੀ ਪਈ ਏ। ਤੇ ਉਸ ਤੋਂ ਬਾਦ ਅਪਨਾ ਕ ਉਥੇ ਅਪਣਾ ਆਪ ਆਪ ਜਿਹੜੇ ਦੋ ਚਾਰ ਯਾਰ ਹੋ ਕੇ ਨਾ
ਹਾਂਜੀ।
ਕੱਠੇ ਘੁੰਮ ਆਵਾਂਗੇ। ਉਹ ਫੇਰ ਲੋਕੇਸ਼ਨ ਵਰਥਇਟ ਹੇਗੀ ਨਾ ਮਕਲੋੜਗੰਜ ਇਚ ਹੈਗੀ ਨਾ ਵਧੀਆ ਵਧੀਆ ਲੋਕੇਸ਼ਨਾ।
ਵਧੀਆ ਵਧੀਆ ਲੋਕੇਸ਼ਨ ਨੇ ਵਾਟਰਪੂਲ ਵੀ ਹੈਗਾ ਏਕ ਬਹੁਤ ਵਧੀਆ।
ਅੱਛਾ ਚਲੋ ਭਾਜੀ ਮੈਂ ਨਾ ਅਪਨਾ ਜਾਨਾ ਤੇ ਅਗਲੇ ਹਫ਼ਤੇ ਹੀ ਜਾਨਾ। ਤੇ ਅਪਨੀ ਫੈਮਲੀ ਨਾਲ ਹਾਂਜੀ ਫੈਮਿਲੀ ਨਾਲ ਮੈਂ ਜਾਵਾਂਗਾ ਤੇ ਘੁੰਮ ਕੇ ਆਨਾ ਦੋ ਚਾਰ ਦਿਨ ਦਾ ਟੂਰ ਲਾ ਕੇ ਆਵਾਂਗੇ।
ਹਾਂਜੀ।
ਅਪਣਾ ਕਿੰਨਾ ਕੁ ਕਰਚਾ ਲੱਗ ਗਿਆ ਸੀ ਤਾਡਾ?
ਇਹ ਮਲਬ ਵੀਹ ਪੱਚੀ ਹਜ਼ਾਰ ਦਾ ਮਤਲਬ ਜੇ ਅਗਰ ਖੁਲਾ ਖਰਚਾ ਕਰਨਾ।
ਵੀ ਅੱਛਾ ਵੀਹ ਪੱਚੀ ਹਜ਼ਾਰ।
ਸੁਣੋ ਠੀਕ ਆ।
ਵਧੀਆ-ਵਧੀਆ ਤੁਸੀ ਸੁਣਾਓ?
ਹੋਰ ਕੀ ਕਰਦੇ ਪਏ ਓ?
ਬਸ ਭਾਜੀ ਹੁਨੇ ਅਪਨਾ ਨਾਸ਼ਤਾ ਨੁਸ਼ਤਾ ਕਰਕੇ ਬੈਠੇ ਸੀ ਨਾ ਤੇ ਅਪਨਾ ਕੀ ਕੈਂਹਦੇ ਨੇ ਸਵੇਰੇ ਉੱਠ ਜਾਈਦਾ। ਮੈਡੀਟੇਸ਼ਨ ਕਰੀਦੀ ਐ ਤੇ ਅਪਨਾ ਯੋਗਾ ਯੁਗਾ ਤੇ ਜਾਈਦੈ ਤੇ ਸਵੇਰੇ ਅਪਨਾ ਸੱਤ ਅੱਠ ਵਜ ਨਾਸ਼ਤਾ ਕਰੀਦਾ ਤੇ ਪਾਨੀ ਪੂਨੀ ਅਪਣਾ ਇੰਨਟੇਕ ਪੂਰਾ ਦਿਨ ਦਾ ਕਰੀਦਾ ਵਧੀਆ। ਅਠ ਲੀਟਰ ਦਾ।
ਹਾਂਜੀ-ਹਾਜੀ ਬੋਤ ਵਧੀਆ ਗਲ ਐ ਸਵੇਰੇ ਜਲਦੀ ੳਠ ਨਾਲ ਤੁਸੀਂ ਬੋ ਵਧੀਆ ਮੈਂ ਵੀ ਹਲੇ ਹਫ਼ਤੇ ਤੋਂ ਰੂਟੀਨ ਬਨਾਈ ਐ ਅਪਨੀ ਬੰਦਾ ਸਵਸਥ ਰੈਂਦਾ ਤੇ ਨਾਲ ਹੈਲਦੀ ਰੈਂਦਾ।
ਹਾਂਜੀ ਭਾਜੀ ਬਿਲਕੁੱਲ-ਬਿਲਕੁੱਲ ਸੌ ਪ੍ਰਸੈਂਟ। ਜੇੜਾ ਪਾਣੀ ਹੈਗਾ ਅੰਦਰ ਡਾਈਜੇਸ਼ਨ ਵਧੀਆ ਕਰਦਾ ਮੂੰਹ ਤੇ ਗਲੋ ਲਾਂਦਾ ਕਿਨੇ ਖਰਾਬ ਸਈ ਕਰਦਾ।
ਹਾਂ
ਕੈਂਹਦੇ ਜਿੰਨਾ ਫਾਸਟ ਫੂਡ ਆਪਾਂ ਬਾਰ ਦਾ ਘਟ ਖਾਵਾਂਗੇ ਓਨਾ ਅਪਣਾ ਸਰੀਰ ਹੈਲਦੀ ਰਹੇਗਾ।
ਓ ਬਾਰ ਦੀ ਰੋਟੀ
ਨਾਸ਼ਤੇ ਨਾਸ਼ਤਾ ਜਲਦੀ ਕਰਕੇ ਨਾ ਉਸ ਤੋਂ ਬਾਦ ਨਾਸ਼ਤੇ ਤੋਂ ਦੋੋ ਤਿੰਨ ਘੰਟੇ ਬਾਦ। ਤਾਂ ਇੱਕ ਬੰਦੇ ਨੂੰ ਜ਼ਰੂਰ ਫਰੂਟ ਦਾ ਇੱਕ ਬੋਲ ਖਾਨਾ ਚਾਹੀਦਾ ਮਿਕਸ ਫਰੂਟ ਦਾ। ਓਦੇ ਨਾਲ ਫਰੂਟ ਨਾਲ ਵਿਟਾਮਿਨ ਮਿਨਰਲ ਵਧੀਆ ਮਿਲ ਜਾਂਦੇ ਨੇ।
ਹਾਂਜੀ-ਹਾਂਜੀ ਬਿਲਕੁੱਲ ਭਾਜੀ।
ਹਾਂਜੀ ਭਾਜੀ ਕਰਦਾ ਮੈਨੂੰ ਬੋਤ ਫਰਕ ਐ ਮਤਲਬ ਪੈਲੇ ਨਾਲੋਂ ਬੋਤ ਓਨੂੰ ਮਤਲਬ ਸ਼ਰੀਰ ਚ ਹਲਕਾ ਲੱਗਦਾ ਮਤਲਬ ਸਵੇਰੇ ਯੋਗਾ ਕਰੋ ਜਿੰਮ ਕਰੋ ਭਾਜੀ ਬੋਤ ਵਧੀਆ।
ਹਾਂਜੀ ਭਾਜੀ ਸਰੀਰ ਫਿਟ ਰੈਂਦਾ ਆਪਾਂ ਹੈਲਦੀ ਰੈਂਦਾ ਤੇ ਆਪਣਾ ਮ ਮਾਇੰਡ ਦੀ ਕੰਸਿਸਟੈਂਸੀ ਵੀ, ਬਣੀ ਰੈਂਦੀ। ਆਪਣਾ ਬੇਨ ਬ੍ਰੇਨ ਆਪਣਾ ਕਨਸੀਸਟੈਂਸ ਰੇਦਾ ਕੰਸਿਸਟੈਂਟ।
ਨਈ-ਨਈ ਮੈਨੇਜਮੈਂਟ ਕਰਨਾ ਚਾਈਦਾ ਟੇਬਲ ਬਣਾਣਾ ਚਾਹੀਦਾ ਸਵੇਰੇ ਜਿੰਮ ਜਾਣਾ। ਰੋਟੀ ਕਿਸ ਟਾਈਮ ਖਾਣੀ ਐ ਹਾਂਜੀ।
ਬਿਲਕੁਲ-ਬਿਲਕੁਲ ਭਾਜੀ ਬਿਲਕੁਲ।
ਟਾਈਮ ਟੇਬਲ ਦੀਨੇ ਦਾ, ਸਈ ਹੋਣਾ ਚਾਈਦਾ।
ਹਾਂਜੀ ਬਿਲਕੁੱਲ-ਬਿਲਕੁੱਲ-ਬਿਲਕੁੱਲ ਸਈ ਕੈਂਦੇ ਜ ਭਾਜੀ।
ਆਪਣਾ ਇੱਥੇ ਤੇ ਯਾਰ ਪੋਲਿਊਸ਼ਨ ਯੂ ਬੜਾ ਵੱਧੀਆ ਜਾਂਦਾ ਆਪਣਾ ਮੈਂ ਤੇ ਕੈਨਾ ਪੇੜ ਲਾਣਾ ਚਾਹੀਦਾ ਸਾਰਿਆਂ ਨੂੰ। ਪੇੜ ਦੀ ਕੋਈ ਸ਼ੁਰੂ ਕਰੀਏ ਕੁੱਛ
ਹਾਂਜੀ ਬੋਤ ਪੋਲਿਊਸ਼ਨ ਵੱਧ ਰਿਆ
ਭਾਜੀ ਜੇੜਾ ਪੋਲਿਊਸ਼ਨ ਵੱਧ ਰਿਆ ਬੋਤ ਮਤਲਬ ਸਈ ਨੀ ਹੈਗਾ। ਸਾਡੇ ਹੈਲਥ ਵਾਸਤੇ ਵੀ, ਸਈ
ਹੂੰ ਭਾਜੀ ਹਾਂ ਬਿਲਕੁੱਲ-ਬਿਲਕੁੱਲ ਹੈਲੋ।
ਜ
ਹੈਲੋ, ਭਾਜੀ ਹੈਲੋ ਹੈਲੋ, ਹੈਲੋ, ਹੈਲੋ-ਹੈਲੋ-ਹੈਲੋ ਹੈਲੋ, ਹੈਲੋ,